ਹੈਲੋ ਹਾਂਜੀ ਸਤਿ ਸ੍ਰੀ ਗੱਲ, ਠੀਕ ਹੋ
ਸਤਿ ਸ੍ਰੀ ਅਕਾਲ, ਹਾਂਜੀ, ਆਪ ਸੁਣਾਓ
ਵਧੀਆ ਵਧੀਆ ਹਾਂਜੀ ਹੋਰ ਕੀ ਕਰ ਰਹੇ ਹੋ
ਬਸ ਫ੍ਰੀ
ਔਕੇ, ਹੋਰ ਗਰਮੀ ਕਿੱਦਾਂ ਦੀ ਹੈ ਉੱਧਰ
ਗਰਮੀ ਤਾਂ ਅੱਛੀ ਹੈ
ਅੱਛਾ
ਹਾਂਜੀ
ਹਾਂਜੀ, ਹਾਂਜੀ
ਜੀਲੇ ਸੀਜ਼ਨ ਹੈ ਗਰਮੀ ਦਾ, ਤੇ ਗਰਮੀ ਪੈਣੀ ਹੈ
ਹਾਂ ਉਹ ਤਾਂ ਹੈਗੀ ਹੈ ਗਰਮੀ ਤਾਂ ਵਾਦੂ ਹੀ ਹੈ, ਗਰਮੀ ਇਸ ਸਾਲ ਤੇ ਬਹੁੜ ਤੰਗ ਕਰ ਰਹੀ ਹੈ ਗਰਮੀ
ਹਾਂਜੀ
ਇਸ ਸਾਲ ਤੇ ਬਹੁਤ ਹੀ ਤੰਗ ਕਰ ਰਹੀ ਹੈ ਗਰਮੀ ਵਾਧੂ ਗਰਮੀ ਪੈ ਰਹੀ ਏ ਵਾਧੂ
ਕਿਧਰੇ ਨਿਕਲਣ ਵੀ ਨੀ ਹੋ ਰਿਹਾ ਕਿਧਰੇ ਦੁਪਹਿਰੀ ਜਾ ਹੀ ਨਹੀਂ ਸਕਦੇ।
ਨਹੀਂ ਜਾ ਸਕਦੇ ਦਿਨੇ ਕਿੱਥੇ ਜਾਣਾ ਗਰਮੀ ਇੰਨੀ ਪੈ ਰਹੀ ਹੈ ਕਿੱਥੇ ਜਾਣਾ ਚਲੋ ਸ਼ਾਮ ਨੂੰ ਥੋੜਾ ਮੌਸਮ ਠੰਡਾ ਹੋ ਜਾਂਦਾ ਹੈ ਚਲੋ ਬੰਦਾ ਕਿਤੇ ਮਾਰਕਿਟ ਮੁਰਕਿਟ ਨੂੰ ਨਿਕਲ ਜਾਂਦਾ ਹੈ ਚਲੋ ਥੋੜਾ ਹੋ
ਹੁੰ, ਹਾਊਸ ਵਾਈਫ ਦਾ ਤੇ ਵੀ ਔਖਾ ਹੋ ਜਾਂਦਾ ਹੈ ਕਿਉਂਕਿ ਫਿਰ ਸ਼ਾਮ ਦੇ ਖਾਣੇ ਦੀ ਤਿਆਰੀ ਹੋ ਜਾਂਦੀ ਹੈ।
ਹਾਂ-ਹਾਂ ਇਹ ਤਾਂ ਹੈਗੀ ਆ ਚਲੋ ਮਾਰਕੀਟ ਨੌ ਦਸ ਵਜੇ ਤੱਕ ਖੁੱਲੀ ਰਹਿੰਦੀ ਹੈ ਚਲੋ
ਹਾਂਜੀ, ਹੋਰ ਅੱਜ ਛੁੱਟੀ ਸੀ।
ਹਾਂ, ਅੱਜ ਸੰਡੇ ਹੈ ਸੰਡੇ ਨੂੰ ਛੁੱਟੀ ਹੁੰਦੀ ਹੈ। ਤੇ ਮੈਂ ਚਲੋ। ਐਪ ਦਾ ਸੀ ਕੁਛ ਤੇ ਮੈਂ ਚਲੋ ਕਰਦੇ ਹਾਂ ਫਰੀ ਬੈਠੇ ਸੀ ਮੈਂ ਚਲੋ ਇਹ ਕਰ ਲੈਂਦੇ ਹਾਂ
ਅੱਛਾ-ਅੱਛਾ,
ਹਾਂਜੀ-ਹਾਂਜੀ, ਤੇ ਹੋਰ ਸਭ ਵਧੀਆ? ਵਧੀਆ,
ਹਾਂਜੀ, ਖਾਣਾ, ਰੋਟੀ ਖਾਲੀ
ਹਾਂ, ਰੋਟੀ ਖਾ ਲਈ ਲੰਚ ਕਰ ਲਈ ਸੀ ਮੈਂ ਇੱਕ ਵਜੇ ਲੰਚ ਕਰ ਲਈ ਸੀ ਮੈਂ ਗਰਮੀ ਹੈ ਤੇ ਖਾਣ ਨੂੰ ਕੀ ਹੈ ਰਾਜਮਾਂ ਚਾਵਲ ਖਾਧੇ ਮੈਂ,
ਹਾਂ ਗਰਮੀ ਚੋਲ ਖਾ,
ਹਾਂ ਤੇ ਬ ਗਰਮੀ ਚ ਮਨ ਨੀ ਕਰਦਾ ਇਨਾ ਕੁਛ ਖਾਣ ਨੂੰ ਹੂੰ,
ਮ ਬੱਚੇ ਜਿਆਦਾਤਰ ਚਾਵਲ ਈ, ਪਸੰਦ ਕਰਦੇ ਨੇ ਦਾਲ ਹੋਵੇ ਤੇ ਚੌਲ ਹੋਣ ਬਸ
ਕੀ ਕਹਿੰਦੇ ਔ।
ਬੱਚੇ ਜ਼ਿਆਦਾਤਰ ਦਾਲ ਚਾਵਲ ਹੀ ਪਸੰਦ ਕਰਦੇ ਨੇ ਬਸ ਦਾਲ ਹੋਵੇ ਤੇ ਚਾਵਲ ਹੋਣ
ਹਾਂ ਗਰਮੀ ਹੈ ਠੀਕ ਹੈ ਚਾਵਲ ਠੰਡੇ ਹੁੰਦੇ ਨੇ ਤੇ ਖਾਣ ਨੂੰ ਵੀ ਜੀਅ ਕਰਦਾ ਹੈ ਬਟ ਸਰਦੀਆਂ ਚਲੋ ਬੰਦਾ ਕੁਛ ਚਿਕਨ ਚੁੱਕਨ ਚਪਾਤੀ ਖਾ ਲੈਂਦਾ ਹੈ। ਗਰਮੀਆਂ ਚ ਇੰਨਾ ਕੁਛ ਖਾਣ ਨੀ ਹੁੰਦਾ। ਗਰਮੀਆ ਚ ਲੋਕ, ਕੋਈ ਠੰਡਾ ਪੀ ਲਓ ਤਾਂ ਕਰਕੇ,
ਹਾਂ ਗਰਮੀਆਂ ਵੈਸੇ ਹੀ ਮਿਰਚ ਮਸਾਲੇ ਘੱਟ ਹੀ ਖਾਏ ਜਾਦੇ ਐ।
ਹਮ ਹਮ ਦੇਖੋ, ਹੁਣ ਬਾਰਿਸ਼ ਹੋ ਜਾਏ ਅੱਜ।
ਹਾਂ, ਬਸ ਇਹ ਉਹ ਕੀ ਜਾਓ ਗੁਲੁਆਂਢੀ ਇੱਕੋਰ ਦ ਦੂਰ ਤੱਕ
ਹਾਂ, ਉਹ ਵੀ ਹੈਗੀ ਆ। ਜਾਈਦੇ, ਥੋੜਾ ਮੌਸਮ ਠੰਡਾ ਹੋ ਜਾਏਗਾ, ਠੀਕ ਰਹੇਗਾ।
ਹਾਂਜੀ।
ਇੱਦਾਂ ਤਾਂ ਬੜੀ ਮੁਸ਼ਕਿਲ ਹੋ।
ਹਾਂਜੀ।
ਬਸ ਕੋਈ ਨਾ, ਕੋਈ ਨਾ, ਤੁਹਾਡਾ ਧੰਨਵਾਦ।
ਕਰੇਲੇ ਨੇ, ਪ੍ਰਸ਼ਾਦ ਆਏ ਖਾਓ।
ਅੱਛਾ -ਅੱਛਾ, ਕੋਈ ਨਾ ਕੋਈ ਨਾ।
ਕਿ ਬੱਚੇ ਤੇ ਬਸ ਇੱਕ ਦੋ ਵਾਰੀ ਖਾਣਗੇ, ਬਾਕੀ ਉਹ ਸਾਰੇ ਮੇਰੇ ਜਿਮੇੱ ਲੱਗਣਗੇ
ਅੱਛਾ- ਅੱਛਾ, ਹਾਂ ਉਹ ਤੈ ਹੈਗਾ।
ਬਸ ਮੰਮੀ ਔਰ ਡੈਡੀ ਤਾਂ ਹੀ ਹੁੰਦੇ ਨੇ, ਜੋ ਚੀਜ਼ ਬਚੀ ਉਹ ਸਮੇਟਣ ਵਾਸਤੇ। ਬੱਚਿਆਂ ਨੇ ਜਿੰਨੀ ਖਾਈ -ਖਾਈ, ਨਹੀਂ ਮੇਰੇੱਚੇ ਚੋਟੇ ਨੀ ਹੈ, ਮੇਰਾ ਬਾਈ ਸਾਲ ਦਾ ਮੁੰਡਾ ਵੱਡਾ।
ਅੱਛਾ, ਬਾਈਸਾਲ ਦਾ, ਵੱਡ
ਹਾਂਜੀ, ਬੇਟੀਆਂ ਦੋਨੋ ਵਿਆਹੀ ਦੀਆਂ ਨੇ। ਬੇਟੀਆਂ ਦੇ
ਅੱਛਾ ਅ ਬੇਟੀਆਂ ਅੱਛਾ, ਅੱਛਾ ਬੇ
ਹਾਂਜੀ, ਉਹਨਾਂ ਦੇ ਕੋਲ ਬੱਚੇ ਵੀ ਹੈਗੇ ਨੇ ਛੋਟਾ ਮੁੰਡਾ ਮੇਰਾ, ਪੰਦਰਾਂ ਸਾਲ ਦਾ
ਅੱਛਾ, ਅੱਛਾ। ਫਿਰ ਤਾਂ ਤੁਹਾਡੇ ਤੇ ਤੇ ਫੇਰ ਕਾਫੀ ਹੁੰਦੀ ਨਾ, ਜੇ ਤੁਹਾਡੀ ਬੇਟੀਆਂ ਦੀ ਹੋਣੀ ਜ ਪੱਚੀ -ਛੱਬੀ ਸਾਲ ਏਜ ਤੋਂ ਹੋਣੀ ਹੈ ਬ ਦੀਦੀ
ਹਾਂ, ਨਹੀਂ ਛੱਬੀ ਸਾਲ ਹੈ ਮੇਰੀ ਵੱਡੀ ਬੇਟੀ ਦੀ ਏਜ।
ਅੱਛਾ, ਅੱਛਾ ਫਿਰ ਤੁਹਾਡੀ ਵੀ ਕਾਫੀ ਏਜ ਹੋਣੀ। ਛੋਟੀ ਏ ਕਿੰਨੀ ਏ ਹਮ ਠੀਕ ਐ ਠੀਕ
ਹਾਂਜੀ।
ਹੂੰ ਠੀਕ ਹੈ।
ਹਾਂਜੀ ਇਹਵੇ ਨਾ ਬਸ ਇਹ ਬੱਚੇ ਜਿੰਨੇ ਵੱਡੇ ਹੋ ਜਾਣ ਓਨੇ ਜਿੱਦੀ ਨੇ ਨਾ ਬਸ ਓਜੋ ਧੋੜਾ ਬਹੁਤੇ ਖਾਇਆ, ਖਾਇਆ ਪਸੰਦ ਹੋਇਆ ਖਾਇਆ ਨਹੀਂ ਖਾਇਆ ਤੇ ਫੇਰ ਉਹ ਮੰਮੀ ਖਾਈ ਆ ਡੈਡੀ ਖਾਣ।
ਹਾਂ ਮੰਮੀ ਖਾਣ ਡੈਡੀ ਹੈ ਨਾ ਓਂ ਤੇ ਉਹਨਾਂ ਨੂੰ ਪਤਾ ਹੈ ਹੋਰ ਤਾਂ ਅਸੀਂ ਕਿਸੇ ਨੂੰ ਖਲਾ ਨਹੀਂ ਸਕਦੇ ਸਾਡਾ ਮੰਮੀ ਡੈਡੀ
ਦੋਨੋਂ ਜਾਣੇ
ਹੂੰ, ਹੂੰ ਕੋਈ ਨਾ ਕੋਈ ਨਾ ਬਸ ਹੋਰ ਸੁਣਾਓ।
ਹੋਰ ਵਧੀਆ ਬਸ ਹੁਣ ਸ਼ਾਮੀ ਚੱਲਾਂਗੇ ਘੁੰਮਣ ਆ ਜੋ।
ਬਸ ਕੋਈ ਨਾ ਕੋਈ ਨਾ ਕਿੱਥੇ ਘੁੰਮਣਾ
ਬਸ ਸਾਡੀ ਦੌੜ ਕਿੱਥੇ ਮੁੰਡੇ ਦੀ ਦੌਲ ਮੱਜੀ ਤੱਕ ਸਾਡੀ ਦੌੜ ਗੁਰਦੁਆਰੇ ਤੱਕ
ਅੱਛਾ, ਅੱਛਾ ਮੁੰਡਾ ਵੀ ਪੜ੍ਹਦਾ ਹੋਣਾ, ਯਾ ਜੋਬ ਜੁਬ ਕਰਦਾ ਹੋਣਾ।
ਨਹੀਂ ਬਸ ਮੁੰਡਾ ਥੋੜ੍ਹਾ ਸਾਡੇ ਏਦਾਂ ਹੀ ਥੋੜ੍ਹਾ ਹਾਲਾਤ ਸੀ, ਤੇ ਅਸੀਂ ਇਸ ਤਰ੍ਹਾਂ ਜ਼ਿਆਦਾ ਪੜ੍ਹਾ ਨਹੀਂ ਪਾਏ ਬੱਚਿਆਂ ਨੂੰ ਇੰਟਰ, ਇੰਟਰ ਹੀ ਕਰਵਾਇਆ ਸਾਰੇ ਬੱਚਿਆਂ ਨੂੰ
ਅੱਛਾ, ਅੱਛਾ
ਹਾਂਜੀ।
ਨਹੀਂ ਚਲੋ ਠੀਕ ਹੈ। ਕੋਈ ਗੱਲ
ਬਸ ਇਹੀ ਹੈ, ਕਿ ਕੁੜੀਆਂ ਨੂੰ ਅੱਛੇ ਘਰ ਮਿਲ ਗਏ ਨੇ
ਹਾਂ, ਉਹ ਤਾਂ ਹੈ ਵਧੀਆ ਘਰ ਮਿਲਣਾ ਚਾਹੀਦਾ ਚਲੋ ਜਿੱਦੀ ਜੋ ਕਿਸਮਤ ਹੈ ਉਹਨੂੰ ਉਹ ਮਿਲਦੀ ਜਾਣੀ। ਬਟ ਮੈਂ ਮੈਂ ਚਿਕਰ ਕਿ ਆਪ ਚੰਗੇ ਤੇ ਕਹਿੰਦੇ ਜੱਗ ਚੰਗਾ।
ਹਾਂ ਸ਼ਾਇਦ ਮੈਂ ਕਹਿੰਦੀ ਹਾਂ ਬਾਬੇ ਨੇ ਕੋਈ ਮੇਰੇ ਪੁੰਨ ਕਰਮ ਇੱਥੇ ਹੀ ਦਿੱਤੇ ਨੇ, ਕਿ ਮੇਰੇ ਦਮ ਜਵਾਈ ਇੰਨੇ ਚੰਗੇ ਨੇ ਬੇਟਿਆਂ ਨਾਲੋਂ ਜ਼ਿਆਦਾ ਵੱਧ ਗਏ ਨੇ
ਕੋਈ ਨਾ ਚੰਗੇ ਹੋਣੇ ਚਾਹੀਦੇ ਨੇ।
ਹਾਂਜੀ ਬਸ ਅਸੀਂ ਤਾਂ ਆਪਣੇ ਬੇਟੇ ਨੂੰ ਵੀ ਐਹੀਓ ਕਹਿੰਦੇ ਹਾਂ ਬਈਆ ਜਿਵੇਂ ਸਾਡੇ ਨੇ ਐਜ ਹੀ ਬਣ ਕੇ ਰਹਿਣਾ ਤੁਸੀਂ ਵੀ ਅੱਗੇ ਤੁਸੀਂ ਵੀ ਅੱਗੇ ਕਿਸੇ ਦੇ ਦਮਾਦ ਬਣਨਾ।
ਹਾਂ ਉਹ ਤਾਂ ਹੈਗਾ ਦੇਖੋ ਜੇ ਤੁਸੀਂ ਅੱਛੇ ਬਣ ਕੇ ਰਹੋਗੇ ਤਾਂ ਫੈਮਿਲੀ ਤੁਹਾਡੀ ਹੈ ਖੁਸ਼ੀ ਪਿਆਰ ਨਾਲ ਤੁਸੀਂ ਰਹਿ ਪਾਓਗੇ। ਜੇ ਤੁਸੀਂ ਏਦਾਂ ਰੋ ਗਏ ਤਾਂ ਉਹ ਲਾਈਫ ਤੁਹਾਡੀ ਖ਼ਰਾਬ ਹੋਣੀ ਫੈਮਲੀ ਤੁਹਾਡੀ ਖ਼ਰਾਬ ਹੋਣੀ ਲੋਕਾਂ ਦਾ ਕੀ ਹੈ। ਲੋਕਾਂ ਨੇ ਕੁਛ ਕੁਛ ਨਾ ਕੁਛ ਦੇਣਾ ਨਾ ਕੁਛ ਤੁਹਾਡੇ ਤੋਂ ਕੀ ਲੈ ਕੇ ਜਾਣਾ ਲੋਕਾਂ ਇਹ ਸਿਰਫ਼ ਤੁਹਾਨੂੰ ਐਵੇਂ ਬੇਮਤਲਬ ਗੱਲਾਂ ਕਰਨੀਆ।
ਹਾਂਜੀ
ਤੇ ਚੱਕਰ ਹੈ ਕਿ ਆਪਣੀ ਲਾਈਫ ਆਪ ਦੇਖਣੀ ਚਾਹੀਦੀ ਹੈ। ਜੇ ਅੱਛਾ ਫੈਮਿਲੀ ਮੀਟ ਮਿਲ ਗਈ ਹੈ ਤੇ ਜੇ ਅੱਛਾ ਪਰਸਨ ਹੈਗਾ ਤੇ ਉਹਨੂੰ ਤੁਸੀਂ ਆਪ ਸੰਭਾਲ ਕੇ ਰੱਖੋ ਉਹਦੇ ਨਾਲ ਰਿਸਪੈਕਟ ਨਾਲ ਗੱਲ ਕਰੋ ਪਿਆਰ ਨਾਲ ਰਹੋ ਦੈਸਇਟ
ਹਾਂ ਕਿ ਮੇਰੀਆਂ ਬੇਟੀਆਂ ਐਨ ਕਿ ਮੈਂ ਖਾਂਦੀ ਪਿਆ ਤੇ ਸੋਚਦੇ ਪ ਹਾਏ ਮੇਰੀ ਕੁੜੀਆਂ ਨੇ ਖਾਧਾ ਨੀ ਖਾਧਾ ਬਲਕਿ ਉਹ ਸੋਚਦੇ ਨੇ ਅਸੀਂ ਇੰਨਾ ਵਧੀਆ ਕੱਪੜਾ ਲਿਆ ਹਜ਼ਾਰ ਦੋ ਹਜ਼ਾਰ ਦਾ ਮੰਮੀ ਨੇ ਲਿਆ ਹੋਏਗਾ ਕਿ ਨਹੀਂ ਲਿਆ ਹੋਏਗਾ
ਅੱਛਾ ਅੱਛਾ ਹਾਂ ਉਹ ਵੀ ਹੈਗਾ
ਬਲਕਿ ਉਲਟਾ ਹੁੰਦਾ ਹੈ ਤੇ ਮੇਰੇ ਬੱਚੇ ਸੋਚਦੇ ਨੇ
ਨਹੀਂ ਨਹੀਂ ਕੋਈ ਨਾ ਕੋਈ ਅੱਛੇ ਬੱਚੇ ਦਿੱਤੇ ਵਾਹਿਗੁਰੂ ਨੂੰ ਤੁਹਾਨੂੰ
ਹਾਂਜੀ ਬਸ ਬਾਬਾ ਜੀ ਦੀ ਇਹੀ ਮੇਰੇ ਕਿ ਬਸ ਮੈਨੂੰ ਅੱਗੇ ਜਵਾਈ ਵੀ ਬਹੁਤ ਅੱਛੇ ਮਿਲੇ ਨੇ
ਹੂੰ
ਬਸ ਇੱਕ ਅਰਦਾਸ ਹੋਰ ਬਾਬਾ ਜੀ ਨੂੰਹ ਹੋਰ ਚੰਗੀ ਮਿਲਲੇ ਬਸ
ਆ ਹਾਂ ਨਹੀਂ ਕੋਈ ਨਾ ਕੋਈ ਵਾਹਿਗੁਰੂ ਕਰਨਗੇ ਕਿਰਪਾ ਅੱਛੀ ਮਿਲੇਗੀ ਤੁਹਾਨੂੰ ਚਲੋ ਠੀਕ ਹੈ ਕਾਲ ਹੋ ਗਈ ਏ
ਹਾਂਜੀ ਹੁਣ ਆਪ ਨੇ ਕੀਤੀ ਸੀ ਨਾ ਇਹ ਕੋਾਲ